ਹੈਂ
ਹਾਂਜੀ ਸਤਿ ਸ੍ਰੀ ਅਕਾਲ ਜੀ
ਆਈ ਹੁਣ
ਨਹੀਂ ਥੋੜੀ ਘੱਟ ਬਹੁਤ ਘੱਟੀ
ਨਹੀਂ ਆਉਂਦਾ।
ਅੱਛਾ ਅੱਛਾ ਅੱਛਾ। ਹਾਂ ਥੋੜੀ ਥੋੜ੍ਹੀ ਆਈ ਏ। ਹੈਲੋ।
ਪਤਾ ਨੀ ਕਿਉਂ? ਹੈਲੋ ਹਾਂਜੀ ਬੋਲੋ।
ਹਾਂ ਹਾਂ ਹੋਰ ਕਿਸ ਤਰ੍ਹਾਂ।
ਬਸ ਵਧੀਆ।
ਵਧੀਆ ਹੋਰ ਠੀਕ ਰੋਟੀ ਪਾਣੀ ਹੋ ਗਿਆ।
ਹਾਂਜੀ ਹੋ ਗਿਆ ਰੋਟੀ ਪਾਣੀ ਤਾਂ। ਇੱਕ ਕਿ ਹੁਣ ਇਸਨੂੰ ਲੈ ਕੇ ਬੈਠੀ ਇਸਨੂੰ ਟੈਸਟ ਦੇ ਰਹੀ ਹਾਂ। ਇੰਗਲਿਸ਼ ਦਾ ਪੇਪਰ ਹੈ ਨਾ ਹੁਣ ਇੱਕ ਤਰੀਕ ਤੋਂ।
ਉਹ ਜਿਵੇ ਕੁੜੀ ਨੂੰ ਲੈ ਕੇ ਬੈਠੇ। ਉਹਨਾਂ ਨੂੰ ਇੰਗਲਿਸ਼ ਦਾ ਟੈਸਟ ਦੇ ਮੈਨੂੰ ਜ਼ਰਾ।
ਹਾਂਜੀ ਹਾਂਜੀ ਹਮ।
ਬੜਾ ਹੀ ਹਾਰਡ ਹੈਗਾ ਇਸ ਵਾਰ ਤੋਂ ਪੜ੍ਹਾਈ ਬੱਚਿਆਂ ਨੂੰ।
ਸੀ ਬੀ ਐਸ ਈ ਪੈਟਰਨ ਥੋੜਾ ਜਿਹਾ ਹਾਰਡ ਹੀ ਹੁੰਦਾ।
ਹਾਂ ਹੋਈ। ਬਹੁਤ ਬੁਰਾ ਹਾਰ ਜਾਂਦਾ। ਅੱਜ ਕੱਲ ਵੈਸੀੇ ਕਿਸਾਂ ਜਿਸਾਂ ਵੱਡੀ ਵੱਡੀ। ਕਲਾਸ ਹੈ ਜੀ ਨਾ। ਉਸ ਕੁਸ਼ਚਨ ਆਨਰਸ ਵੀ ਤਿੰਨ ਤਿੰਨ ਚਾਰ ਚਾਰ ਲਾਈਨ ਪੰਜ ਪੰਜ ਲਾਈਨ ਦੇ।
ਹਾਂ ਜੀ ਹਾਂ ਜੀ ਹਾਂ ਜੀ। ਇਧਰ ਤਾਂ ਸੀ ਬੀ ਐੱਸ ਈ ਪੈਟਰਨ ਬਹੁਤ ਪਹਿਲਾਂ ਆਇਆ। ਦਿੱਲੀ ਦਾ ਬਹੁਤ ਪਹਿਲੇ ਸੀਗਾ। ਹਾਂ ਦਿੱਲੀ ਤਾਂ ਬਹੁਤ ਪੁਰਾਣਾ ਵੈ। ਅਸੀਂ ਸੀ ਬੀ ਐਸ ਈ ਪੈਟਰਨ ਹੀ ਪੜ੍ਹਵੇ ਆ ਨਾ। ਬਹੁਤ ਔਖਾ ਜਾਂਦਾ ਸੀ ਬੀ ਐਸ ਈ ਪੈਟਰਨ।
ਅੱਛਾ ਹਾਂ ਤੁਸੀਂ ਉੱਥੇ ਵੀ ਹੋ ਨਾ ਤੁਸੀਂ ਇੱਥੇ ਬਰਾਬਰ ਨਹੀਂ ਨਹੀਂ ਬਸ ਬਹੁਤ ਮੁਸ਼ਕਿਲ
ਹੂੰ ਹੋ
ਅਸੀਂ ਤੋਂ ਪਹਿਲੀ ਵਾਰ ਮਤਲਬ ਬੋਲੇ ਨਾ ਅਸੀਂ ਤੋਂ ਮਹਾਰਾਸ਼ਟਰ ਮਾ ਸਟੇਟ ਬੋਰਡ ਪੜ੍ਹਿਆ। ਸਟੇਟ ਬੋਰਡ ਦੀ ਪੜ੍ਹਾਈ ਲੇਕਿਨ ਇਹ ਜੋ ਹੁਣ ਦੇਖ ਰਹੇ ਨਾ ਅਸੀਂ ਖੁਦ ਮਤਬਈ ਹੋ ਗਏ। ਸ਼ੌਕ ਹੀ ਕਰੇ।
ਹੂੰ ਹੂੰ ਬੱਚੇ ਬਹੁਤ।
ਬੱਚੇ ਬੇਚਾਰੇ ਪਰੇਸ਼ਾਨ ਹੋ ਗਏ।
ਹੂੰ। ਬਹੁਤ ਵੱਡੇ ਵੱਡੇ ਆਨਸਰ ਕਯੂਏਸ਼ਨਸ ਵਗੈਰਾ ਹੁੰਦੇ। ਬੰਦਾ ਇੱਥੇ ਜਾਂਦਾ ਉਹਨਾਂ ਦੀ ਪੜ੍ਹਾਈਆਂ ਦੇਖ ਦੇਖ ਕੇ ਹੀ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਇਹਨਾਂ ਦਾ ਇਹ ਪ੍ਰੋਬਲਮ ਆਉਂਦਾ। ਹੁਣ ਮੈਂ ਪਹਿਲੇ ਤੋਂ ਵੀ ਸੈਕਿੰਡ ਚ ਠੀਕ। ਸੀਗਾ। ਐਮ ਸੀ ਕਿਉ ਆ ਜਾਂਦੇ ਸੀ, ਮੈਚ ਦਾ ਫੋਲੋਇੰਗ ਫਿਲਿੰਗ ਦਾ।
ਹਾਂ ਡਾਇਰੇਕਟ ਕੋਸਤਿਓਂਸ ਆਨਸਰ ਹੀ ਦੇਦੇ। ਬਸ। ਬੱਚੇ ਅੱਜ ਕੱਲ ਪੜ੍ਹਾਣੇ ਬਹੁਤ। ਹਾਂਜੀ ਰੋਟੀ ਹੋ ਗਈ। ਬ ਬੱਚਿਆਂ ਨੂੰ ਪੜਾਉਨਾਂ ਅੱਜ ਕੱਲ੍ਹ ਬਹੁਤ ਔਖਾ ਵੇ।
ਬੜਾ ਔਖਾ ਸੱਚੀ। ਮੈਂ ਉਹਦੇ ਨਾਲ ਬੈਠੀ ਉਹਨੂੰ ਲੈ ਕੇ ਇੰਗਲਿਸ਼ ਦੇ ਕੋਸਚਨਸ ਆਨਾਰਸ। ਮਤਲਬ ਮੇਰਾ ਸਿਰ ਘੁੰਮ ਹੀ ਜਾਂਦਾ ਵੇਂ।
ਹਾਂ ਜੀ ਹਾਂ ਜੀ। ਪੜ੍ਹਾਉਣਾ ਬਹੁਤ ਔਖਾ ਹੁੰਦਾ ਬੱਚਿਆਂ ਨੂੰ ਹਮ।
ਮਤਲਬ ਬੋ ਨਾ ਅਜੇ ਜਮਾਨੇ ਪੜ੍ਹਾਈ ਬੋਲ ਨਾ ਮਹਿਮਾਇਨੇ ਵੀ ਰੱਖਦੀ ਹੈ। ਲੇਕਿਨ ਅੱਜ। ਚੱਲ ਤੋਂ ਪੜਾਈ ਵੀ ਬਹੁਤ ਜ਼ਰੂਰੀ ਹੈ।
ਬਹੁਤ ਜ਼ਰੂਰੀ ਬਹੁਤ ਸਭ ਤੇ ਜ਼ਿਆਦਾ ਪਹਿਲੇ ਪੜ੍ਹਾਈ ਜ਼ਰੂਰੀ ਹੈ ਅੱਜ ਕਲ।
ਸਹੀ ਹੋਹੀ। ਪੜ੍ਹਾਈ ਨਹੀਂ ਤਾਂ ਫਿਰ ਤੇ ਬੜਾ ਖਰਾਬ ਨਹੀਂ ਹੋ ਸਕਦਾ।
ਅੱਗੇ ਆਪਣੇ ਤੱਕ ਤਾਂ ਚਲੋ ਠੀਕ ਆਇਆ। ਅੱਗੇ ਬੱਚੇ ਕੀ ਕਰ ਸਕਣ। ਮੈਨੂੰ ਤਾਂ ਇਹ ਨੀ ਸਮਝਦਾ ਅੱਗੇ ਦੀ। ਪੀੜੀ ਕਰ ਸੀ ਕਿ।
ਹਾਂ ਸਹੀ ਗੱਲ ਅਗੀ ਦੀ ਫ ਕੀ। ਕਰੇ ਕੀ ਪਤਾ ਮੈਨੂੰ ਉਹੀ ਸਮਝ ਨ ਆ ਰਿਹਾ ਹੁਣ ਤਾਂ ਇਹ ਆਈ ਆ ਗਿਆ ਹੁਣ।
ਹਾਂ ਅਗੇ ਆਏ ਆ ਗਿਆ ਬਰਾਬਰ।
ਉਹ ਆ ਗ ਹੁਣ ਤ ਉਸਦੀ ਪੜ੍ਹਾਈ ਕਿਸਰ ਹੋਏਗੀ ਕੀ ਪਤਾ।
ਹੁਣ ਅੱਗੇ ਹੀ ਨਾ ਤੇ ਬੱਚੇ ਕਿਸੇ ਆਪਪੜਸ ਨਹੀਂ ਸੋਚਣਾ ਤੇ। ਉਹ ਸੋਚਣਾ ਤਾਂ ਬੰਦਾ ਬੰਦਾ ਥੱਕ ਜਾਂਦਾ ਬੰਦਾ ਇਹ ਕਹਿੰਦਾ ਇਹ ਕੀ ਸੋਚਦੇ ਫਿਰ।
ਕੋਈ ਲੱਗਦਾ ਨਾ ਕਿ ਹੁਣ ਇਹਨਾਂ ਦਾ ਇੰਨਾ ਹਾਰ ਚੱਲ ਰਿਹਾ ਹੈ ਤ ਅੱਗੇ ਅੱਗੇ ਤੋਂ ਹੁਣ। ਤੋਂ ਰ ਵੀ ਇਸ ਤੋਂ ਵੀ ਜ਼ਿਆਦਾ ਹੋ ਸਕਦਾ।
ਹਾਂ ਹੋ ਸਕਦਾ ਨਾ ਕਿਉਂ ਨਹੀਂਹੋ ਸਕਦਾ ਅੱਗੇ ਕੁੱਝ ਵੀ ਹੋ ਸਕਦਾ।
ਹੁਣ ਇਹਨਾਂ ਦੀ ਕਲਾਸ ਦੇ ਵਿੱਚ ਹੀ ਬੱਚੇ ਫਿਫਥ ਸਟੈਂਡ ਦੇ ਨੂੰ ਇੱਕ ਇੱਕ ਪੇਜ ਦੇ ਆਉਦੇ।
ਹਾਂਜੀ ਹਾਂਜੀ ਆਉਂਦੇ ਨੇ ਉਹ ਵੀ ਪੂਰੇ ਪੂਰੇ ਲਰਨ ਸਿੱਧੀ ਤਰ੍ਹਾਂ ਸਪੈਲਿੰਗ ਨਾਲ।
ਹਾਂ ਉਹੀ ਵਿੱਚੋਂ ਬਿਲਕੁਲ ਮੈਮ ਉਹਨਾਂ ਨੂੰ ਲੱਗਦੇ ਵੀ ਨੀ ਬੋਲਦੇ ਸ਼ੋਰਟਕੱਟ ਨ ਮਾਰਨਾ। ਉਹੀ ਟੀਚਰ ਨੇ ਪਹਿਲੇ ਹੀ ਵਾਨ ਦਿੱਤਾ ਬਿਲੁਲ। ਕੋਲ ਸ਼ੋਰਟ ਫਾਰਮ 'ਚ ਆਂਸਰ ਲਿਖਣਾ ਨਹੀਂ ਜਿਸ ਤਰ ਤੁਹਾਨੂੰ ਲਿਖਾਇਆ ਉਸਰ ਆਂਸਰ ਚਾਹੀਦਾ ਬ।
ਹਾਂ ਪਰ ਇਤਨਾ ਔਡਰਲਨ ਵੀ ਹੋਣਾ ਚਾਹੀਦਾ ਨਾ ਬੱਚਿਆਂ ਨੂੰ। ਇੇਨੇ ਵੱਡੇ ਵੱਡੇ ਅੰਸ਼ ਹਾਂ ਇੱਥੇ ਵੱਡੇ ਵੱਡੇ ਅੰਸ ਹੈ। ਛੋਟੀ ਜਿਹੀ ਜਾਨ ਬੱਚਿਆਂ ਦੀ ਇਤਨੀ ਜੀ ਉਸ ਵੱਡੇ ਵੱਡੇ ਆਂਸਰ ਕੁਸ਼। ਫਿਰ ਮੈਨੂੰ ਤਾਂ ਮੈਥਾਮੈਟਿਕਸ ਸੋਚ ਸੋਚ ਕੇ ਹੀ ਪ੍ਰੋਬਲਮ ਹੁੰਦੀ ਹੈ।
ਹਾਂ ਸਹੀ ਨਹੀਂ ਮੈਂ ਇਸਦਾ ਚਲੋ ਮੈਥ ਦਾ ਕੋਈ ਇਸ਼ੂ ਨਹੀ ਮੈਨੂੰ। ਹੋ ਜਾਂਦਾ ਜਲਦੀ ਮੈਥਸ ਕਰ ਲੈਂਦੀ ਬਹੁਤ ਅੱਛੀ ਤਰ੍ਹਾਂ ਨਾਲ। ਮੈਕਸ ਅੱਛਾ ਹੈਗਾ ਮੈਕਸ ਉਹ ਜਿਸ ਤਰ੍ਹਾਂ ਮਰਜੀ ਬੋਲੋ ਨਾ ਦੇ ਦੋ। ਉਹ ਤਾਂ ਦਿਨ ਭਰ ਪੂਰਾ ਮੈਗ ਸੀ ਜੋ ਤੁਸੀਂ ਦੇ ਕੇ ਬੈਠ ਚਲੋ ਵੀ ਚੱਲਣਾ।
ਅੱਛਾ ਜੀ।
ਪਸੰਦ ਹੈ ਬਹੁਤ ਜ਼ਿਆਦਾ ਪਸੰਦ ਹੁਣ ਅੱਜ ਉਹ ਸਕੂਲ ਓਲੰਪਿਕ ਦਾ ਫੋਮ ਮਿਲਿਆ। ਆਓਲਪੇਡ ਦੇ ਲਈ ਸਬਜੈਕਟ ਇਤੇ।
ਅੱਛਾ ਅੱਛਾ।
ਪੰਜ ਪੰਜ ਛੇ ਸਬਜੈਕਟ ਹੈਗੇ ਉਹਦੇ 'ਚ ਵੀ ਜੀ ਕੇ ਇੰਗਲਿਸ਼ ਮੈਥ। ਤ ਬੋਲਦੀ ਮੈਨੂੰ ਇੰਗਲਿਸ਼ਔ ਮੈਥਸ ਹੀ ਲੈ ਦ ਬਸ ਸਿਰਫ।
ਅੱਛਾ ਅੱਛਾ ਹੋਰ ਕੋਈ ਸਬਜੈਕਟ ਨਹੀਂ ਬਰਾਬ ਹ।
ਜੋ ਉਹਨਾਂ ਨੂੰ ਲੱਗਦਾ ਨਾ ਜ਼ ਮਤਲਬ ਮੇਰੇ ਵਾਸਤੇ ਠੀਕਏ ਮੈਨੂੰ ਉਹੀ ਕਰੋ ਫਿਰ। ਕਿਉਂਕਿ ਆਪਾਂ ਬੋਲੇ ਕਿ ਨਹੀਂ ਯ ਕਰ ਵੋ ਕਰ ਫਿਰ ਜੋ ਕਰਨੇ ਵਾਲਾ ਉਹ ਵੀ ਭੁੱਲ ਜਾਏਗੀ।
ਵੀ ਭੁੱਲ ਜਾਏਗੀ ਬੜਾ ਵ ਬੱਚਿਆਂ ਨੂੰ ਜੋ ਪਸੰਦ ਹੁੰਦਾ ਬੱਚੇ ਉਹੀ ਲੈਂਦੇ।
ਹਾਂ ਸਹੀ ਹੈ ਨਹੀਂ ਕੋਈ ਕੋਈ ਮਾਪੇ ਹੋ ਜਾਂਦਾ ਨਾ ਕਿ ਨਹੀਂ ਜੋ ਅਸੀਂ ਬੋਲਿਆ ਤੁਸੀਂ ਉਹੀ ਲੈਣਾ।
ਨਹੀਂ ਪਰ ਬੱਚੇ ਤੇ ਬਰਡਨ ਪਾ ਕੇ ਫ਼ਾਇਦਾ ਨਹੀਂਗਾ ਨਾ।
ਇਸਦੀ ਇੱਕ ਫਰੈਂਡ ਹੈਗੀ ਹੈ ਉਹ ਵੀ ਅੱਛੀ ਹੈਗੀ ਹੈ ਪੜ੍ਹਨ ਚ ਵੀ ਬਹੁਤ ਅੱਛੀ ਹੈ ਮਤਲਬ ਟੋਪਰ। ਕਲਾਸ ਚ ਵੀ ਲੇਕਿਨ ਉਹ ਕਿਸੇ। ਮੰਮੀ ਨੇ ਜੋ ਤੁਹਾਨੂੰ ਤੁਸੀਂ ਬੋਲ ਦਿੱਤਾ ਨਾ ਉਹੀ ਤੁਹਾਨੂੰ ਸਬਜੇ ਲੈਣੇ ਵਸੇ। ਔਰਮਪੇੜ ਦੇ ਵਿੱਚ ਉਹਦਾ ਇਸ ਤਰ੍ਹਾਂ ਹੈ ਉਹ ਵਿਚਾਰੀ ਰੋਂਦੇ। ਰਹਿੰਦੀ ਕਿ ਨਹੀਂ ਮੈਨੂੰ ਨਹੀਂ ਕਰਨਾ ਇਸ ਤਰ੍ਹਾਂ ਦਾ ਮੈਨੂੰ ਬਹੁਤ ਹਾਰੜ ਜਾਂਦਾ ਹੈ ਕੀ ਹੈ ਲੇਕਿਨ ਬੋਲਦੇ ਨਹੀਂ। ਤੁਸੀਂ ਇਹ ਨਹੀਂ ਕਰਨਾ ਜੋ ਮੈਂ ਬੋਲਤਾ ਉਹੀ ਲੈਣਾ।
ਹਾਂ।
ਉਸਨੇ ਵੀ ਚਾਰ ਔਲ ਸਬਜੈਕਟ ਉਸਨੇ ਲੈ ਲਿਤੇ। ਉਹਦੇ ਮੰਮੀ ਬੋਲੇ ਨੇ ਆਲ ਸਬਜੈਕਟ। ਆਲ ਸਬਜੈਕਟ ਮਤਲਬ ਹੁਣ ਥਰਡ ਕਲਾਸ ਹੈ ਕਿਸ ਤਰ੍ਹਾਂ ਹੋਏਗਾ ਸਕੂਲ ਦੀ ਪੜ੍ਹਾਈ ਵੱਖਰੀ। ਔਰ ਉਹ ਓਲੰਪੀਅਡ ਦਾ ਵੱਖਰਾ ਪੜ੍ਹੋ।
ਅਰੇ ਅੱਛ ਬਾਪ ਨੇ।
ਫਿਰ ਕਿਹੜਾ ਮੁ ਕਿੰਨਾ ਮੁਸ਼ਕਿਲ ਹੈਗਾ ਮੈਂ ਖੁਦ ਓਲੰਪੀਡ ਦੀ ਕਿਸੇ ਤ ਨਾਲ ਬੁ ਵੱਖਰੀ ਆਂਦੀ ਹੈ। ਸਟਡੀ ਵਾਸਤੇ ਇੰਟਰਨੈਸ਼ਨਲ ਹੁੰਦਾ।
ਬੱਚੇ ਸਾਰਾ ਦਿਨ ਪੜ੍ਹਾਈਆਂ ਕਰ ਕਰਰ ਕੀ ਹੋਈ ਸਨਵਾਦ ਖੇਡਸਨ ਕੂਦਦਨ ਕਦੋਂ।
ਹੁਣ ਕੀ ਕਰੇ ਉਹੀ ਤਾਂ ਸਮਝ ਚ ਨਹੀ ਆਉਂਦਾ ਮੈਂ ਤਾਂ ਸ਼ਾਮੀ ਉਹਨਾਂ ਨਾਲ ਗੱਲ। ਕਰ ਰਹੀ ਸੀ, ਮੈਂ ਤੁਸੀਂ ਇਹਨਾਂ ਇਸ ਤਰ੍ਹਾਂ ਕਿਉਂ ਕੀਤੇ ਹੋ ਸਾਰੇ ਸਬਜੈਕਟ ਇਨਫ ਤੋ ਥੋੜਾ ਕਿਸ ਹੁਣ ਸਕੂਲ ਦੀ ਪੜ੍ਹਾਈ ਵੀ ਬਹੁਤ ਹਾਰਡ ਹੈਗੀ ਨਾ, ਬੋਲਦੇ ਆਪਾਂ ਇਸ ਤਰ੍ਹਾਂ ਉਹ ਉਹਨਾਂ ਦਾ ਕਹਿਣਾ ਕਿ ਆਪਾਂ ਬ ਬੱਚੇ ਨੂੰ ਇਸ ਤਰ੍ਹਾਂ ਬੋਲੇਗੇ ਤੇ ਫਿਰ ਉਹ ਤੋਂ ਉਹ ਢੀਲਾ ਮਤਲਬ ਆਪਣੇ ਆਪ ਨੂੰ ਛੱਡ ਕੇ ਪੈ ਜਾਂਦੇ।
ਹ ਬਾਬਾ ਢਿੱਲੇ ਦੀ ਗੱਲ ਨੀ ਗਾ ਪਰ ਹੁਣ ਤੁਸੀਂ ਇਹ ਸੋਚੋ ਨਾ ਬੱਚਾ ਸਕੂਲ ਦੀ ਪੜ੍ਹਾਈ ਕਰਤੀ ਕਿਉ- ਉਹ ਜਿਹੜੀ ਅੱਗੇ ਦੂਈ ਪੜ੍ਹਾਈ ਮਿਲੀ ਉਹ ਕਰ ਸੀ। ਉਹ ਵੀ ਤਾਂ ਬੱਚਾ ਵੀ ਉਸਦੇ ਦਿਮਾਗ ਤੇ ਕੀਤਾ ਜ਼ੋਰ ਪੈਂਦਾ ਪਏ ਇਹ ਤਾਂ ਸੋਚੋ
ਵੋਹੀ-ਵੋਹੀ, ਲੇਕਿਨ ਹੁਣ ਮੈਂ ਫਿਰ ਕਿਆ ਉਹੀ-ਉਹੀ, ਹੁਣ ਸਕੂਲੋਂ ਆਉਂਦੇ ਟਿਊਸ਼ਨ ਚਲੇ ਜਾਂਦੇ। ਉੱਥੋਂ ਆਂਦੇ ਫਿਰ ਆਪਣਾ ਓਲਮਪਡ ਦੀ ਪੜ੍ਹਾਈ ਲੈ ਕੇ ਬਹਿ ਜਾਏ ਗੇ, ਹੁਣ ਟਿਊਸ਼ਨ ਵਾਲ ਥੋੜੀ ਉਹ ਪੜ੍ਹਏਗੀ
ਨੀ-ਨੀ, ਹਾਂ ਉਹ ਤਾਂ ਆਪਣੇ
ਉਹ ਇੱਕ ਟੀਚਰ ਨੂੰ ਪੁੱਛਿਆ ਟਿਊਸ਼ਨ ਵਾਲੀ ਨੂੰ ਕਿ ਓਲਮਪੇਡ ਦਾ ਅਸੀ ਲੈਣਾ ਐ। ਫਲੈਕਸ ਚੈਪਟਰ ਇਹ ਸਭ ਉਹ ਬੋਲਦੇ ਉਸਦਾ ਐਕਸਟਰਾ ਪੈਸਾ ਦੇਣਾ ਪੈਣਾ
ਹਾਂ ਹੋ ਜੇ ਐਕ ਸੱਚੀ ਗੱਲ ਏ ਤੂੰ ਤਾਂ ਐਕਸਟਰਾ ਹੀ ਦੇਣਾ ਪੈਸਾ
ਹੋਰ ਤਾਂ ਬੋਲਦੀ, ਮੈਂ ਦੇ ਦਾਂਗੀ ਲੇਕਿਨ ਇਹਨੇ ਸਲੇਬਸ ਇਹਨੇ ਕਰਨਾ ਹੀ ਹੈ ਸਾਰਾ ਦੋ ਹਜ਼ਾਰ ਰੁਪਏ ਮੰਗਦੇ ਪਈ ਹੈ, ਇੱਕ ਮਤਲਬ ਇੱਕ ਮਹੀਨੇ ਦਾ
ਅੱਛਾ। ਸਾਰੇ ਸਬਜੈਕਟ ਦੇ
ਹਾਂ ਸਾਰੇ ਸਬਜੈਕਟ ਨੀ, ਇੱਕ ਸਬਜੈਕਟ ਦਾ ਓਲ ਹਾਂ ਇੱਕ ਮਹੀਨੇ ਦਾ ਉਹ ਵੀ, ਉਸਦੀ ਟਿਊਸ਼ਨ ਫੀਸ ਇਸ ਤਰ੍ਹਾਂ ਨਾ ਉਹਦੀ ਟਿਊਸ਼ਨ ਫੀਸ ਸੀ, ਸਿਰਫ ਪੰਦਰਾਂ ਸੌ ਰੁਪਏ ਆਲ ਸਬਜੈਕਟ ਦੀ
ਅੱਛਾ।
ਅੱਛਾ, ਗਰੰਟੀ ਬੰਦਾ ਬੱਚਾ ਤੁਹਾਡਾ ਹੰਡਰਡ ਪਰਸੈਂਟ ਲੈ ਕਰ ਤੋਂ ਲੈ ਕਰ ਹੀ ਆਏਗਾ। ਇੰਨਾ ਹੈ ਇਹ ਉਹੋ ਇੰਨਾ ਹੈ ਉਸਦਾ ਗਰੰਟੀ ਦਿੰਦੀ ਹੈ ਵ ਇਹ ਹੈ ਜ਼ਰੂਰ। ਪੈਸੇ ਲੇਕਨ ਉਹ ਬੋਲਦੀ ਪੈਸੇ ਜਾਂ ਗਏ ਲੇਕਨ ਸਾਡਾ ਬੱਚਾ ਓਨਾ ਕਰ ਤੋਂ ਰਿਹਾ ਨਾ
ਹਾਂ ਇਹ ਵੀ ਗੱਲ ਐ।
ਨਹੀਂ ਉਹ ਕਰਦੀ ਵੀ, ਆਦਾ ਉਸਦਾ ਟੋਪਰ ਆਦੀ ਸਕੂਲ ਚ ਵੀ।
ਦੇਖਿਆ ਨਾ ਮੈਂ ਲੇਕਿਨ ਮੈ, ਮੈਂ ਸੋਚਿਆ ਸੀ ਲਗਾਣ ਵਾਸਤੇ ਪਹਿਲਾਂ ਉਸਦੇ ਕੋਲ ਸਿੰਪੋਨ ਐਪ ਨੀ ਆਦਾ ਨਾ ਫਿਓਨਿਕਸ ਕਲਾਸਾਂ
ਹਾਂਜੀ।
ਕਿ ਬਹੁਤ ਦੂਰ ਪੈਂਦਾ ਪਿਆ ਮੈਨੂੰ
ਅੱਛਾ-ਅੱਛਾ।
ਇਹਦੇ ਕਰਕੇ ਮੈਂ ਲਗਾ ਹੀ ਨਹੀਂ ਫਿਰ ਉਹਨੂੰ,
ਹੂੰ।
ਫੇਰ ਆਣ ਜਾਣ ਦੇ ਵਿੱਚ ਹੀ ਪੰਦਰਾਂ ਵੀਹ ਮਿੰਟ ਨਿਕਲ ਜਾਓ, ਬਾਕੀ ਕੀ ਟਾਈਮ ਮਿਲਣਾ।
ਹਾਂਜੀ, ਕਿਸ ਤਰ੍ਹਾਂ ਹੁੰਦਾ ਏ ਬੱਚੇ ਤੇ ਇਤਨਾ ਜ਼ੋਰ ਪਾ ਕੇ ਮੈਂ ਤੇ ਇਹ ਸੋਚਣੀ ਪਿਆ। ਕਿ ਇਤਨਾ ਇਤਨਾ ਜ਼ੋਰ ਪਾ ਕੇ ਬੱਚਿਆਂ ਦੇ ਕੋਲੋਂ ਕਰ, ਨਿੱਕੇ ਜੇ ਬੱਚੇ ਕਰ ਸਨ ਕਿ
ਕੋਈ ਸਕੂਲ ਚ ਤੁਸੀਂ ਬ ਬਤ ਵੋਹੀ-ਵੋਹੀ ਹੁਣ ਤੁਸੀਂ ਬੋਲੋਗੇ ਨਹੀਂ ਸਕੂਲ ਚ ਹੁਣ ਸੱਤ ਸਬਜੈਕਟ ਐ, ਟੋਟਲ ਸੈਵਨ ਉਹਦੇ ਚ ਵੀ ਇੱਕ ਸਬਜੇਕਟ ਦਾ ਉਹਨੂੰ ਦਿਨ ਚ ਅੱਜ ਜਿਸ ਤਿੰਨ ਕਿ ਚਾਰ ਪੇਜ ਲਿਖਾਦੇ, ਇੱਕ ਸਬਜੈਕਟ ਦੇ ਟੋਟਲ ਸੱਤ ਸਬਜੈਕਟ ਤਾਂ ਸੋਚੋ ਚਾਰ-ਚਾਰ ਪੇਜੇ ਲਿਖਾਨਾ ਬੋਲੇ ਤੋ
ਸੀ ਬੀ, ਜੇ ਤੁਸੀਂ ਸੀ ਬੀ ਐਈ ਪੈਟਰਨ ਬੋਲਦੇ ਹੋ ਸੀ ਬੀ ਐੱਸ ਈ ਪੈਟਰਨ ਅਸੀਂ ਅੱਠ, ਅੱਠ ਅਸਾਂ ਦੇ ਪੀਰੀਅਡਸ ਹੁੰਦੇ ਏ। ਅੱਠ ਪੀਰੀਅਡਸ ਤੋਂ ਹੋਮ ਸਾਇੰਸ ਦਾ ਹੁੰਦਾ। ਬਾਕੀ ਹਰ ਪੀਰੀਅਡ ਵਾਲੀ ਮੈਡਮ ਤਿੰਨ-ਤਿੰਨ, ਚਾਰ-ਚਾਰ ਪੇਜ ਦਾ ਆਂਸਰ ਦੇ ਕੇ ਚਲੀ ਜਾਵੇ, ਕਦੀ ਕੁਛ ਕਰੇ, ਕਦੀ ਕੁਛ ਕਰੇ ਬਾਪਰੇ ਮੈਂ ਤਾਂ ਇਹ ਸੋਚਣੀ ਆਈ ਆ ਇਹ, ਕਿਸ, ਤਰਾਂ ਉਹ ਸੀ। ਔ, ਹੁੰਨ ਦਾ ਨਹੀਂ ਆਇਆ। ਬਹੁਤ ਮੁਸ਼ਕਿਲ ਨਾਲ, ਮਾਰ ਖਾ- ਖਾ, ਕੇ ਪੜਾਈ ਕੀਤੀ, ਬਹੁਤ ਜ਼ਿਆਦਾ।
ਹੂੰ। ਸਹੀ ਨਹੀਂ, ਸੀ ਬੀ ਐੱਸ ਈ, ਆਪਾਂ ਬੋਲਦੇ ਹ ਨਾ, ਸੀ ਬੀ ਐੱਸ ਈ ਲੈਣਾ। ਸੀ ਬੀ ਐੱਸ ਈ ਲੈਣਾ। ਲੇਕਿਨ ਹੁਣ ਲ ਤਾਂ, ਇਹਨਾਂ ਤੋਂ ਪਤਾ ਚੱਲ ਰਿਹਾ। ਸੀ ਬੀ ਐਸ ਈ ਦੀ ਮਤਲਬ ਸੌਖਾ ਨੀ ਆ। ਅੱਛੀ। ਪੜਾਈ ਤੋਂ, ਕੋਈ ਵੀ ਸੌਖੀ ਨਹੀਂ ਹੈ। ਲੇਕਿਨ ਜਿਸ ਤਰਾਂ, ਜੋ ਸਟੇਟ ਬੋਰਡ ਦੀ, ਪੜਾਈ ਸੀਗੀ ਨਾ, ਮਹਾਰਾਸ਼ਟਰ ਦੀ, ਉਹ ਵੱਖਰੀ ਸੀਗੀ। ਉਹ, ਥੋੜਾ ਕਿਸਾਂ ਸਾਨੂੰ, ਲੱਗਦਾ ਸੀਗਾ। ਈਜ਼ੀ ਸੀਗਾ, ਲੇਕਿਨ ਜਿਹੜੀ, ਹੁਣ ਤੋਂ, ਯੇ, ਸੀ ਬੀ ਐੱਸ ਈ, ਹੋ ਗਿਆ। ਆਈ ਸੀ ਐੱਸ ਈ, ਜਿਹੜਾ ਹੈਗਾ ਵੋ ਉਹ ਤਾਂ ਬੜਾ ਦੇ, ਬਹੁਤ ਹੀ ਜ਼ਿਆਦਾ ਪੜਾਈ ਹੈ।
ਅ ਨੂੰ, ਮੈਂ ਤਾਂ, ਕਹਿੰਦੀ ਆ। ਬਾਹਰ ਦੇਸ਼ਾ ਆਲੀ ਪੜਾਈ ਆ। ਜਾਣੀ ਚਾਹੀਦੀ ਹੈ। ਹੱਸਦੇ- ਖੇਡਦੇ ਬੱਚੇ, ਪੜ ਲੈਣੇ ਚਾਹੀਦੇ।
ਉਹੀ, ਬਾਈ, ਨਹੀਂ ਇੰਨਾ, ਚਲੋ ਟੀਚਰਸ ਹੈ, ਨਾ ਜਿਹੜੀ। ਉਹ ਬੜਾ ਸਪੋਰਟਿੰਗ ਹੈ। ਹਰ, ਜੋ ਤੁਸੀਂ ਪੁੱਛਣਾ, ਨਹੀਂ ਸਮਝ ਆ ਰਿਹਾ। ਤੁਸੀਂ, ਫ਼ੋਨ ਕਰਕੇ ਟੀਚਰ ਨੂੰ, ਬੋਲੋ ਬੱਚੇ ਨੂੰ ਸਮਝ ਨਹੀਂ ਆ ਰਿਹਾ। ਤੁਸੀਂ ਫੇਰ, ਤੋਂ ਸਮਝਓ। ਹਾਂ। ਇੰਨਾ ਜ਼ਰ, ਬਹੁਤ ਅੱਛਾ, ਹੈਗਾ।
ਪਹਿਲੀ ਗੱਲ ਤਾਂ, ਇਹ ਕਿ, ਹਾਂ। ਪਹਿਲੀ ਤਾਂ ਟੀਚਰ ਪਕੜੀ ਜਾਂਦੀ ਹੈ। ਟੀਚਰ ਨੇ ਵੀ, ਇਤਨੀ ਪੜਾਈ ਕੀਤੀ। ਬਲ ਤਾਂ ਉਹ ਵੀ, ਕਿਸ ਤਰਾਂ।
ਹੁਣ। ਤਾ ਟੀਚਰ ਨੂੰ ਵੀ, ਡਿਗਰੀ ਕਰਨੀ, ਡੀ ਏ, ਡੀ ਏ। ਕਰਨੇ ਵਾਸਤੇ ਕੰਪਲਸਰੀ ਕਰਤਾ। ਤੁਹਾਡਾ ਬੀ ਏ ਹੋਣਾ ਚਾਹੀਦਾ ਕੰਪਲਸਰੀ। ਕਰਤਾਰਕ ਸਕੂਲ, ਦੇ ਵਿੱਚ। ਬੀ ਏਡ ਹੋਣਾ ਹੀ ਚਾਹੀਦਾ ਤੁਹਾਡਾ। ਅਗਰ ਬੀ ਏਡ ਨਹੀਂ ਹੋਏਗਾ, ਤਾਂ ਤੁਸੀਂ ਕਲਾਸ ਨੂੰ ਦਸ ਕੁਲਚੇ ਨੇ- ਪੜਾ, ਨਹੀਂ ਸਕਦੇ। ਉਤੋਂ ਹੀ, ਇਹਨਾਂ ਨੂੰ, ਔਡਰ ਆਇਆ ਹੈ। ਸੀ ਬੀ ਐ ਈ ਦਾ ਨਾ ਜਿਹੜਾ। ਉੋਂਤੋ ਹੀ ਓਡਰ ਆਇਆ ਹੁਣ ਤੋਂ ਜਿਹੜੇ-ਜਿਹੜੇ ਟੀਚਰ ਦੇ ਨਹੀਂ ਹੋਏ ਸੀ। ਹੁਣ ਉਹ ਬੇਚਾਰੇ ਉਹ ਆਪਣਾ ਲੱਗੇ ਪੇਪਰ ਦੇਣ ਵਾਸਤੇ-
ਹਾਂ। ਉਹਨਾਂ ਨੇ, ਪੜਾਈਆਂ ਸ਼ੁਰੂ ਕਰ ਦਿੱਤੀਆਂਨ।
ਹਾਂ। ਉਹਨਾਂ ਨੇ, ਆਪਣੀ ਪੜਾਈਆਂ ਚਾਲੂ, ਕਰਤੀਆਂ। ਉਹ, ਬੋਲਦੇ ਨਹੀਂ, ਕੱਲ ਕੋ, ਕੱਲ ਤੋਂ, ਕੋਈ ਆ ਗਿਆ। ਦੀ ਹੈਡ ਔਫਿਸ ਤੋਂ, ਉਹਨਾਂ ਨੇ ਪੁੱਛ ਲਿੱਤਾ, ਕਿ ਤੁਹਾਡੀ ਡਿਗਰੀ ਹੈਗੀ? ਹੈਗੀ ਐਂ, ਡੇਢ ਹੋਇਆ, ਕਿ, ਨਹੀਂ ਹੋਇਆ ਤਾਂ ਬੋਲਦੇ ਇਹਦੇ ਕਰਕੇ, ਤਾਂ ਬੋਲਦੇ ਨਹੀਂ, ਆਪਣਾ ਪਹਿਲੇ- ਤਿਆਰੀ ਕੀਤੀ ਹੋਈ, ਤਾਂ ਵੀ, ਟੈਂਨਸ਼ਨ ਨਹੀਂ ਹੈ।
ਹੂੰ।
ਹੁਣ, ਇਹਦੀ ਦੋਨੋ ਕਲਾਸ ਟੀਚਰ ਨਾ। ਹੁਣ ਇਗਜ਼ਾਮ ਦਿੱਤੇ ਉਹਨਾਂ ਨੇ, ਇਹੀ ਸੀ ਮੈਨੇ
ਅੱਛਾ ਜੀ। ਹੂੰ, ਬੀ ਐਡ, ਦੇ ਪ੍ਰੇਪਰ ਦਿੱਤੇ ਏ।
ਸੌਖਾ, ਨਹੀਂ ਹੈ।
ਨਹੀਂ- ਨਹੀਂ, ਕੋਈ ਸੌਖਾ, ਨਹੀਂ ਹੈਗਾ। ਹੂੰ, ਇੱਧਰ ਤਾਂ ਵੀ, ਪ੍ਰਾਈਵੇਟ, ਪ੍ਰਾਈਵੇਟ ਸਕੂਲ ਨੂੰ ਸੀ ਬੀ ਐਸ ਈ ਕਰਦੇ ਨੇ ਏ। ਅਸੀ, ਮਤਲਬ ਦਿੱਲੀ ਵਾਸਤੇ, ਸਰਕਾਰੀ ਸਕੂਲ ਨੂ ਸੀ ਬੀ ਐਸ ਈ ਪੈਟਰਨ। ਹਾਂ। ਸੀ ਬੀ ਐੱਸ ਈ ਪੈਟਰਨ ਸਰਕਾਰੀ ਸਕੂਲਾਂ ਨੂੰ। ਇੰਗਲਿਸ਼ ਦੀ-ਪ੍ਰਾਈਵੇਟ ਤੇ, ਤੂੰ, ਹੈ। ਹੀ, ਏ। ਉਲਟਾ ਪ੍ਰਾਈਵੇਟ ਘਟ। ਸਰਕਾਰੀ ਜ਼ਿਆਦਾ ਚੱਲਦੇ ਨੇ।
ਹਾਂ। ਨਹੀਂ, ਅੱਛਾ ਏ। ਸਰਕਾਰੀ ਚ ਵੀ ਹੋਣਾ ਚਾਹੀਦਾ ਹੈ। ਠੀਕ- ਅੱਛੀ ਗੱਲ ਹੈ। ਕਿ ਸੌਂਦਾ ਵੀ ਬੱਚੇ ਥੋੜੇ ਬ ਤਾਂ ਇਹ, ਨੀ ਲੱਗਣੇ ਚਾਹੀਦੇ ਨਾ, ਕਿ ਤੁਸੀਂ ਵੀ ਕਹੋ ਯੇ ਹੈ। ਉੱਥੇ ਵੀ, ਪੜਾਈ ਇੰਗਲਿਸ਼ ਵੀ ਚ ਰਹੇਗੀ ਨਾ।
ਪਹਿਲੇ ਕੀ, ਸੁਣਾਉਣ ਦਾ, ਆਇਆ ਕਿ, ਬਾਈ ਹਾਂਜੀ, ਹੈਲੋ।
ਆਵਾਜ ਨੀ ਆਂਦੀ ਪਈ ਸੀ। ਅੱਛਾ। ਸੁਣੋ ਨਾ ਬਾ ਬਾ ਭਾਬੀ, ਮੈਨੂੰ ਨਾ। ਫੋਨ, ਆਈ ਜਾ ਰਿਹਾ ਹੈ। ਵਿੱਚ ਮੈਂ, ਤੁਹਾਨੂੰ ਕਰਨੀ ਆ। ਕਾੱਲ ਤਾਂ, ਤਾਂ ਆਵਾਜ਼ ਹੀ ਆਉਂਦੀ ਪਈ ਏ। ਹਾਂਜੀ। ਸਤਿ ਸ੍ਰੀ-
ਹਾਂਜੀ ਹਾਂਜੀ ਸਤਿ ਸ੍ਰੀ ਆਕਾਲ